ਸਸ ਸ੍ਰੀ ਕਾਲ, ਕਿਵੇਂ ਹੋ ਜੀ?
ਵਧੀਆ, ਤੁਸੀ ਸੁਣਾਓ?
ਵਧੀਆ-ਵਧੀਆ ਹੋਰ
ਬੈਠੇ ਸੀ ਕੀ ਕਰਦੇ ਹਾ।
ਕੁਛ ਨੀ ਬਸ ਕਦੇ ਬਾਹ ਗੇੜਾ ਕੱਢ ਲਈ ਦਾ ਕਦੇ ਅੰਦਰ ਕੱਢ ਲਈ ਦਾ ਥੋੜਾ ਬੱਦਲ ਜੇ ਹੋਏ ਪਏ ਨੇ ਕੁਛ ਵੀ ਸਮਝ ਨੀ ਆਉਂਦੀ।
ਹੁੰ
ਕਦੇ ਕੱਪੜੇ ਅੰਦਰ ਨੂੰ ਖਿੱਚ ਲਈਦੇ ਆ ਕਦੇ ਬਾਰ ਪਾ ਲਈ ਦੇ ਆ।
ਹੋਰ ਫੇਰ ਕੀ ਬਾਰ ਦਾ ਕੀ ਬਣਾ ਲੈਨੇ ਹੋ ਕੀ ਕਰਨੇ ਹੋ ਕੀ
ਹਾਂ ਬਾਰ ਤਾਂ ਹਾਂਜੀ ਅੱਜ ਦੇਖਦੇ ਹਾਂ। ਹੂੰ ਸ਼ਾਇਦ ਜੇ ਜਲਦੀ ਆ ਗਏ
ਹੂੰ
ਜਾਵਾਂਗੇ ਬਾਰ ਕੁਛ ਮਤਲਬ ਖਰੀਦਣ ਲਈ।
ਹੂੰ
ਤੇ ਫਿਰ ਉੱਥੇ ਦੇਖਦੇ ਹਾਂ ਛੋਟੀ ਬੇਟੀ ਦਾ ਕਹਿੰਦੀ ਸੀ ਮੈਂ ਗੋਲ ਬੱਕੇ ਖਾਣੇ ਆ।
ਠੀ ਅੱਛਾ ਗੋਲ ਗੱਪੇ।
ਹਾਂਜੀ ਕ ਵੱਡੀ ਬੇਟੀ ਕਹਿੰਦੀ ਮੰਮੀ ਪਾਪਾ ਤੋਂ ਪਾਣੀ ਮੰਗਵਾ ਲੋ ਘਰੇ ਬਣਵਾ ਲਈਏ।
ਹੂੰ
ਮੈਂ ਸੋਚਿਆ ਚਲੋ ਦੋ-ਦੋ ਕੁ ਤਾਂ ਖਾਣੇ ਆ ਹੁਣ ਦੇਖਦੇ ਆ ਜੇ ਤਾ ਲੈ ਆਏ ਠੀਕ ਆ। ਨਈ ਫਿਰ ਜਾਣਾ ਹੀ ਆ ਕੰਮ ਉੱਥੇ ਖਾ ਲਾਂਗੇ।
ਹਾਂ ਉਥੋਂ ਲਿਆਣਾ।
ਚਾਆ ਡੈਡੀ ਨੂੰ ਵੀ ਪਸੰਦ ਆ ਸਾਰਿਆਂ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਹੀ ਪਸੰਦ ਆ। ਤਾਂ ਕਰਕੇ ਅਸੀਂ ਐਵੇਂ ਕਰਦੇ ਹਾਂ ਵੀ ਘਰ ਦੇ ਵਿੱਚ ਹੀ ਬਣਾ ਲਈ ਦਾ ਕੱਲਾ ਪਾਣੀ ਲੈ ਆਉਦੇ ਹੁੰਨੇ ਆ।
ਚ ਨਈ ਪਾਣੀ ਲਿਆਉਣੇ ਆ ਕਿ ਉਹ ਲਿਆਣੇ ਪੂਰੀ ਗੋਲ ਗ
ਕੱਲਾ ਪਾਣੀ ਲੈ ਕੇ ਆਨੇ ਆ ਜਿਹੜੀਆ ਪੂਰੀਆ ਹੁੰਦੀਆਂ ਨੇ
ਹਾਂ
ਉਹਨੂੰ ਮੈਂ ਘਰੇ, ਮਤਲਬ ਕਿ ਤੇਲ ਦੇ ਵਿੱਚ ਦੀ ਕੱਢ ਲੈਂਦੀ ਹਾਂ, ਹਾਂਜੀ।
ਅੱਛਾ, ਉਹ ਰੇਡੀਮੇਡ ਮਿਲਦੀ।
ਹਾਂਜੀ, ਉਹ ਜਿਵੇਂ ਮੰਨ ਲਓ ਸੌ 'ਕੁ ਰੁਪਏ ਦਾ ਪੈਕੇਟ ਮਿਲਦਾ ਵਾ ਤੇ ਉਹ ਬਣ ਜਾਂਦਾ ਘੱਟ ਤੋਂ ਘੱਟ, ਚਾਰ ਪੰਜ ਵਾਰੀ, ਏਦੋਂ ਵੀ ਵੱਧ ਕੇ ਕੀ ਬਣ ਜਾਂਦਾ, ਤੁਸੀਂ ਆਪ ਹਿਸਾਬ ਲਓ ਵੀ ਕਿੱਥੇ, ਉੱਥੇ ਰੇਹੜੀ ਤੇ ਖੜ ਕੇ ਪੰਜਾਹ ਰੁਪਏ ਸੱਠ ਦੇ, ਮਤਲਬ ਦੋ ਜਾਣੇ ਮਸਾਂ ਖਾਣਗੇ, ਹਨਾ। ਇੱਥੇ ਪੂਰੇ ਪਰਿਵਾਰ ਨੇ, ਉਨੀੇ ਚੀਜ਼ ਦਿਖਾ ਲੈਣੀ ਆ। ਤੇ ਹੁਣ ਉਹੀ ਸੋਚ ਰਹੀ ਹਾਂ ਦੇਖੋ ਜੇ ਤਾਂ, ਕਰਦੀ ਹਾਂ ਥੋੜੇ ਟਾਈਮ ਤੱਕ
ਹਮ, ਕਈ ਵੈਸੇ ਘਰੇ ਫੇਿਰ ਤਲ ਕੇ ਤੁਸੀਂ, ਪਾਣੀ ਦੇ ਦਿੰਦੇ ਨੇਵੇਂ ਬਾਹਰ?
ਹਾਂਜੀ, ਪਾਣੀ ਸੌ ਰੁਪਏ ਦਾ ਜਾਂ ਕਿੰਨੇ ਪੈਕੇਟ ਦੇ ਦਿੰਦੇ ਨੇ। ਤੇ ਸਾਡਾ ਕਾਫੀ ਵੱਡਾ ਜਿਹੜਾ, ਡੋਂਗ ਆ ਉਹ ਭਰ ਜਾਂਦਾ ਜਿਵੇਂ ਉਹਨਾਂ ਨੇ, ਹਾਂਜੀ ਹਾਂਜੀ, ਨਹੀਂ ਮਤਲਬ ਕਿ ਉਹ ਬਣਾ ਅ ਜਿਹੜੇ ਖਵਾਉਂਦੇ ਆ ਨਾ ਬਣਾ ਕੇ ਰੇਹੜੀਆਂ ਵਾਲੇ, ਉਹਨਾਂ ਤੇ ਜਿੱਥੇ ਜਿੱਥੋਂ ਪਤਾ ਵੀ ਬਹੁਤ ਸਵਾਦ ਪਾਣੀ ਹੁੰਦਾ, ਉੱਥੋਂ ਹੀ ਲੈ ਕੇ ਆਉਂਦੇ ਹਾਂ, ਹਾਂਜੀ। ਉਹ ਜਾਣੀ ਜਿਵੇਂ ਕਹਿ ਲਓ, ਦੋ ਇੱਕ ਪੈਕੇਟ ਮਿਕਸ ਦੇ ਦੇ ਦਿੰਦੇ ਨੇ ਤੇ ਇੱਕ ਕੌੜੇ ਦਾ ਦੇ ਦਿੰਦਾ, ਕਿਉਂਕਿ ਮੈਂ ਤੇ ਡੈਡੀ ਨੇ ਪਕੌੜੇ ਵਾਲੇ ਖਾਣੇ ਹੁੰਦੇ ਨੇ, ਇੱਕ ਮਿੱਠੇ ਦਾ ਪੈਕੇਟ ਦਿੰਦਾ ਵਾ, ਅਤੇ ਮਿੱਠ ਮੱਠੇ ਵਾਲੇ ਫੇਰ ਬੱਚੇ ਖਾਂਦੇ ਨੇ, ਮਿਕਸ ਵਾਲੇ ਜਿਹਨੇ ਨਹੀਂ ਮਿਰਚ ਤੇਜ਼ ਚਾਹੀਦੀ, ਨਹੀਂ ਮਿੱਠਾ ਚਾਹੀਦਾ, ਉਹ ਖਾ ਲੈਂਦੇ ਆ।
ਹਮ
ਭਾਵੇਂ ਅ, ਸੀਂ ਵੱਖਰੇ ਵੱਖਰੇ ਭਾਂਡਿਆਂ 'ਚ ਕੱਢ ਲੈਂਦੇ ਹਾਂ, ਆਲੂ ਜਦੋਂ ਕਹਿਲੋ ਵੀ ਤੁਰਨ ਲੱਗਦੇ ਨੇ ਉੱਥੋਂ, ਫਿਰ ਮੈਂ ਕਹਿ ਦਿੰਣੀਦੀ ਹਾਂ ਵੀ ਮੈਂ ਪਾਣੀ ਲਿਆ ਆ, ਉਹ ਕਹਿ ਦਿੰਦੇ ਆ, ਹਾਂ ਪਾਣੀ ਮਿਲ ਗਿਆ, ਮੈਂ ਉਹਦੀ ਆਲੂ ਉਬਲਣੇ ਰੱਖ ਰੱਖ ਦਿੰਦੀ ਆ, ਆਂਦੇਿਆਂ ਨੂੰ ਉਬਲ ਜਾਂਦੇ ਨੇ। ਤੇ ਥੋੜ੍ਹਾ, ਕੱਚਾ ਪਿਆਜ਼ ਕੱਟ ਕੇ ਉਹਦੇ ਵਿੱਚ ਪਾ ਲੈਂਨਦੇ ਹਾਂ, ਤੇ ਉਹਦੇ ਨਾਲ ਇਹ ਹੁੰਦਾ, ਵੀ ਚਲੋ ਸਵਾਦ ਵਧੀਆ ਹੁੰਦਾ, ਕੁਛ ਚਾਟ ਮਸਾਲਾ ਪਾ ਲਈ ਦਲੂਆਂ ਲੂਣ ਮਿਰਚ ਪਾ ਲੈਂਦੀ ਹੁੰਦੀ ਆ, ਉਹ ਬੱਚੇ ਵੀ ਭਰ ਕੇ ਖਾ ਲੈਂਦੇ ਨੇ ਫਿਰ।
ਹਮ ਹਮ, ਹਮ ਹਾਂ, ਸਹੀ ਹੈ।
ਹਾਂਜੀ, ਪਰ ਮੈਨੂੰ ਬੜਾ ਸ਼ੌਂਕ ਆ, ਵੀ ਮੈਂ ਚੀਜ਼ਾਂ ਐਵੇਂ ਬਣਾਵਾਂ ਘਰੇ ਇਕੱਲਾ ਪਾਣੀ ਨੀ ਬਣਾਉਣਾ ਹੁੰਦਾ, ਗੋਲ ਗੱਪਿਆਂ ਦਾ ਪਾਣੀ ਹੁਣ ਮੈਂ ਸਿੱਖੂੰਗੀ, ਹਾਂਜੀ। ਪਾਣੀ ਦੇ ਵਿੱਚ ਇਹ ਹੁੰਦਾ, ਵੀ ਆਪ ਆਪਾਂ ਨੂੰ ਬਹੁਤ ਜਿਹੜਾ ਸਮਾਨ ਪਾਉਣਾ ਪੈਂਦਾ ਜਿਵੇਂ ਹਰਾ ਧਨੀ ਲਾ ਲੋ, ੳ ਵੀ ਨੀ ਅਪਾ ਆਪਣੇ ਗਰਮੀਆਂ 'ਚ ਮਿਲਦਾ।
ਅੱਛਾ।
ਹਮ ਹ, ਨਹੀਂ ਮਿਲਦਾ, ਉਹ ਨਹੀਂ
ਅੱਛਾ।
ਕਿਸੇ ਨਾ ਕਿਸੇ ਦਿਨ, ਛੋਲੇ ਭਟੂਰੇ ਬਣਾਉਣੇ ਆ। ਦੇਖਦੇ ਹ, ਕਿਵੇਂ?
ਉਹ ਕਿਵੇਂ ਬਣਾਉਂਦੇ ਆ?
ਉਹ ਤਾਂ ਮੈਂ ਮਹਾਰਾਸ਼ਟਰ ਤੋਂ ਹੀ ਸਬਜ਼ੀ ਸਿੱਖੀ ਸੀਗੀ ਜਿਵੇਂ ਕਹਿ ਲਓ ਵੀ ਜਦੋਂ, ਪਰ ਸਬਜ਼ੀ ਬਣ ਜਾਂਦੀ ਹੈ ਕਹਿੰਦੇ ਥੋੜਾ ਜਿਹਾ ਚਾਹ ਪੱਤੀ ਦਾ ਪਾਣੀ ਪਾ ਲਵੇ ਨਾ,
ਤੁਸੀਂ ਕਿਵੇਂ ਬਣਾਉਦੇ ਹੋ ਇਹ ਦੱਸੋ?
ਮੈਂ ਪਹਿਲਾਂ ਤਾਂ ਜਾਣੀ ਜਿਹੜੇ ਛੋਲੇ ਆ ਉਹ ਕਾਫੀ ਟਾਈਮ ਪਹਿਲਾਂ ਭਿਉਂ ਕੇ ਰੱਖ ਲੈਣੇ ਆ।
ਹਮ
ਅਤੇ ਫੇਰ ਉਹਨਾਂ ਨੂੰ ਉਬਲਣ ਵਾਸਤੇ ਰੱਖ ਦੇਣਾ ਫਿਰ ਜਿਵੇਂ ਕਹਿ ਲਓ ਵੀ ਇੱਕ ਦੋ ਆਲੂ ਆ ਜਿਹੜੇ ਅ ਕੱਟ ਕੇ ਮਤਲਬ ਸੋਰੀ ਉੱਪਰੋਂ ਸੈੱਲ ਕੇ ਦ ਵਿੱਚ ਸੁੱਟ ਦੇਣੇ ਆ ਛੋਲਿਆਂ ਦੇ ਵਿੱਚ ਹੀ ਥੋੜ੍ਹਾ ਜਿਹਾ ਲੂਣ ਪਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਫੇਰ ਤੜਕੀ ਟਾ ਜਿਵੇਂ ਨੋਰਮਲ ਦੂਜੀਆਂ ਸਬਜ਼ੀਆਂ ਦਾ ਲੱਗਦਾ ਉਹਨੂੰ ਲਾ ਕੇ ਫੇਰ ਜਿਹੜੇ ਛੋਲੇ ਤੇ ਆਲੂ ਆ ਮੈਸ਼ ਕੀਤੇ ਵੀ ਥੋੜੇ ਥੋੜੇ ਉਹ ਵਿੱਚ ਪਾ ਦੇਣੇ ਆ। ਤੇ ਵਿੱਚ ਪਾਤਾ ਤੇ ਸਬਜ਼ੀ ਪ੍ਰੋਪਰ ਜਦੋਂ ਰਿੱਝਣ ਲੱਗ ਗਈ ਫੇਰ ਨਾ ਚਾਹਪੱਤੀ ਜਣੀ ਜਿਹੜਾ ਆਪਣਾ ਉਹ ਹੁੰਦਾ ਵਾ। ਕੋਈ ਚਾਹ ਵਾਲਾ ਡੋਂਗਾ ਹੁੰਦਾ ਨਾ ਉਹ ਦੇ ਵਿੱਚ ਪਾਣੀ ਅਤੇ ਥੋੜ੍ਹੀ ਪੱਤੀ ਪਾ ਕੇ ਉਬਾਲ ਲੈਣਾ ਜਦੋਂ ਤੱਕ ਕਲਰ ਬਦਲੀ ਹੋ ਗਿਆ ਕਾਲਾ ਜਿਹਾ ਹੋ ਗਿਆ ਫੇਰ ਉਹਨੂੰ ਪੂਣ ਲੈ ਪੂਣ ਕੇ ਮਤਲਬ ਸਬਜ਼ੀ ਦੇ ਵਿੱਚ ਪਾ ਦੇਣਾ ਉਹਦਾ ਸਵਾਦ ਬਹੁਤ ਵਧੀਆ ਹੁੰਦਾ ਜਿਵੇਂ ਬਾਹਰੋਂ ਅਹ ਆਪਾਂ ਲੈਂਦੇ ਹਾਂ ਨਾ ਵੀ ਹੋਟਲਾਂ ਰੈਸਟੋਰੈਂਟ ਚ ਖਾਂਦੇ ਹਾਂ।
ਹਮ
ਉਵੇਂ ਟੇਸਟ ਆਉਂਦਾ ਫਿਰ ਉਹਦਾ।
ਅੱਛਾ ਫੇਰ ਉਹ ਯੂਜ ਕਰਦੇ।
ਹਾਂਜੀ ਜਿਹੜੇ ਭਟੂਰੇ ਹੁੰਦੇ ਨੇ ਉਹ ਜਿਵੇਂ ਆਪਾਂ ਸਬਜ਼ੀ ਬਣਾਉਣ ਲੱਗਦੇ ਹਾਂ। ਉਦੋਂ ਪਹਿਲਾਂ ਜਾਣੇ। ਅਹ ਉਹਦਾ ਆਟਾ ਜਿਹੜਾ ਤਿਆਰ ਕਰਨਾ ਪੈਂਦਾ ਵਾ।
ਹਮ
ਕਿਉਂਕਿ ਕਾਫੀ ਟਾਈਮ ਆ ਜਿਹੜਾ ਉਹ ਟਿਕਾ ਕੇ ਰੱਖਣਾ ਹੁੰਦਾ।
ਹਮ
ਉਹਦੇ ਵਿੱਚ ਮੈਦਾ ਹੁੰਦਾ। ਜਾਣੀ ਪੌਣਾ ਕ ਕਿੱਲੋ ਮੰਨ ਲਓ ਮੈਂਦਾਂ ਜਿਵੇਂ ਪਰਿਵਾਰ ਵੱਡਾ ਤਾਂ ਤੇ ਮੋਠੀ ਇੱਕ ਸਾਈਡ ਤੇ ਰੱਖ ਲਈਦਾ ਵੀ ਕਦੇ ਨਾ ਕਦੇ ਵੀ ਜੇ ਜ਼ਿਆਦਾ ਗਿੱਲਾ ਅ ਮਤਲਬ ਪਤਲਾ ਹੋ ਗਿਆ ਤਾਂ ਉਹਨੂੰ ਥੋੜ੍ਹਾ ਮੋਟਾ ਕਰਨ ਵਾਸਤੇ ਕੈੜਾ ਕਰਨ ਵਾਸਤੇ
ਹਮ
ਮੈਦੇ ਦੇ ਵਿੱਚ ਦਹੀਂ ਪਾ ਲੈਣਾ। ਲੂਣ ਪਾ ਲੈਣਾ। ਥੋੜ੍ਹੀ ਖੰਡ ਪੀਸੀ ਹੋਈ ਪਾ ਲੈਣੀ ਹਾਂ। ਮਿੱਠਾ ਸੋਡਾ ਥੋੜ੍ਹਾ ਜਿਹਾ ਪਾ ਲੈਣਾ ਤੇ ਇਨੂੰ ਦੇ ਹਾਂਜੀ ਨਹੀਂ ਥੋੜਾ ਜਿਹਾ ਵੀ ਜਿਵੇਂ ਕਹਿ ਲਓ ਵੀ ਜਿਵੇਂ ਉਹ ਹੁੰਦਾ ਵਾ ਨਾ
ਹਮ
ਅਹ ਕਈ ਵਾਰੀ ਆਪਣੇ ਤੋਂ ਉਹ ਹੋ ਜਾਂਦਾ ਵੀ ਪਤਲਾ ਹੋ ਜਾਂਦਾ ਯਾਦੇ।
ਹੂੰ।
ਤੇ ਵੀ ਤਾਂ ਕਰਕੇ ਰੱਖੀ ਦਾ
ਹੂੰ।
ਤੇ ਓ ਫੇਰ ਮਤਲਬ ਈਨੂੰ ਵਗੈਰਾ ਪਾ ਕੇ
ਹੂੰ।
ਈਨੋ ਪਾ ਕੇ ਫੇਰ ਓਨੂੰ ਹਿਲਾ ਲੈਣਾ ਚੰਗੀ ਤਰ੍ਹਾਂ ਫੇਰ ਥੋੜਾ ਜਹਜ ਰੀਫਾਈੰਡ ਪਾ ਕੇ ਤੇ ਥੋੜੀ ਸੂਜੀ ਵੀ ਪੌਣੀ ਆ ਜਾਣੀ ਇੱਕ ਕਿੱਲੋ ਚ ਏਕ ਕੌਲੀ ਪੈ ਜਾਂਦੀ ਆ
ਅੱਛਾ ਸ ਬਟੂਰੇਆਂ ਚ
ਹਾਂਜੀ-ਹਾਂਜੀ, ਫੇਰ ਓਨੂੰ ਚੰਗੀ ਤਰਾ ਗੁੰਨਣਾ ਜਨੀ ਪਾਣੀ ਨਾਲ ਨੀ ਗੂਨਣਾ ਓਨੂੰ ਤੇ ਓਨੂੰ ਓ ਜੇੜਾ ਆਪਣਾ ਖਾਰਾ ਸੋਡਾ ਨੀ ਕੈਂਦੇ ਹੁੰਦੇ ਜੀਨੂੰ ਪੱਥਰੀਆਂ ਤੋਂ ਪੀਂਦੇ ਹੁੰਦੇ ਆ ਬੋਤਲ ਨੂੰ ਹਨਾ ਓ ਖਾਰੇ ਦੇ ਨਾਲ ਗੁੰਨਣਾ ਹੁੰਦਾ ਓ ਆਟਾ।
ਹੂੰ।
ਫੇਰ ਓਨੂੰ ਥੋੜੇ ਟੈਮ ਵਾਸਤੇ ਢੱਕ ਕੇ ਰੱਖ ਲੈਣਾ ਓ ਕੋਕੀ ਫੋਲ ਜਾਂਦਾ ਤੇ ਫੇਰ ਜਦੋਂ ਤੱਕ ਸਬਜ਼ੀ ਬਣ ਜਾਂਦੀ ਏ ਉਦੋਂ ਤੱਕ ਖਾਣ ਵਾਸਤੇ ਵੀ ਸਾਰੇ ਬੈਠੇ ਹੁੰਦੇ ਨੇ ਤੇ ਓਦੋਂ ਬਸ ਥੋੜਾ-ਥੋੜਾ ਫਾਈਡ ਜਿਵੇਂ ਆਪਾਂ ਪੂਣੀ ਆ ਪੂਰੀਆਂ ਤਲ ਆ ਬਣੋਣੇ ਆ ਨਾ ਵੇਲਦੇ ਆ, ਓਵੇਂ ਬਸ ਭਟੂੂਰੇਆਂ ਨੂੰ ਰੋਟੀ ਮਾਗੂ ਵੱਡਾ ਸਾਰਾ ਵੇਲਣਾ ਬੇਲ ਕੇ ਦੋਨੇ ਹੱਥਾਂ ਨਾਲ ਚੁੱਕ ਕੇ ਵੇਚ ਕੜਾਈ ਦੇ ਪਾ ਦੇਣਾ ਫੇਰ ਝਰਨੀ ਦੇ ਨਾਲ ਜੇੜਾ ਤੇਲ ਆ ਭਟੂਰੇ ਤੇ ਪਾਈ ਜਾਣਾ ਆਪਾਂ।
ਹੂੰ।
ਤੇ ਓ ਬੜਾ ਚੀਟਾ-ਚੀਟਾ ਬੜਾ ਫੌਲ ਕੇ ਨਿਕਲ ਔਦਾ ਬਾਰ।
ਅੱਛਾ।
ਹੂੰ ਬੌਤ ਸਵਾਦ ਲੱਗਦਾ ਏਕ, ਹਾਂਜੀ ਮੇ ਕਸ ਚਾਰ ਹੁੰਦਾ ਹੋਵੇ ਓਦੇ ਨਾਲ ਫੇਰ ਤੋਂ ਵੀ ਸਵਾਦ ਵੱਧ ਜਾਂਦਾ।
ਹਾਂ ਸਵਾਦ ਤਾਂ ਹੁੰਦੇ ਆ ਮੇਨੂੰ ਏਕ ਬਟੂਰੇ-ਛੋਲੇ ਪਾਣੀ-ਪੂਰੀ ਜੀ ਗੋਲ ਗਪੇ ਏ ਵਧੀਆ ਲੱਗਦੇ ਆ।
ਹਾਂਜੀ ਮੈਂ ਬਣਾਉਗੀ ਕੋਈ ਨਾ ਆਇਓ ਤੁਸੀਂ ਕਦੇ
ਹਾਂਜੀ ਹਾਂ ਕੋਈ ਨੀ ਬੁਲਾਇਓ ਬਣਾਓ ਵੈਸੇ ਮੈਂ ਈ ਲੈ ਆਉਂਗੀ ਕੁਛ
ਜੀ ਫੇਰ ਕਈ ਤਾਂ ਹਨਾ ਸਾਡੇ ਰਿਸ਼ਤੇਦਾਰਾਂ ਨੂੰ ਵੀ ਬੌਤ ਪਸੰਦ ਆਏ ਓ ਕੈ ਮੇਨੂੰ ਘਰੇ ਆ ਕੇ ਕੈਣਗੇ ਐ ਲੱਗਦਾ ਜੀਵੇਂ ਅਸੀਂ ਕੀਸੇ ਹੋਟਲ ਜਾਂ ਰੈਸਟ ਟੋਰੈਂਟ ਦੇ ਵਿੱਚ ਬੈਠੇ ਹੁਣੇ ਆ ਵੀ ਐਨਾ ਜਾਦੇ ਵੀ ਸਵਾਦ ਲੱਗੀ ਜਾਂਦੇ ਆ।
ਅੱਛਾ।
ਹਾਂਜੀ, ਏਦੇ ਨਾਲ ਏ ਵੀ, ਜੇੜਾ ਈਨੂੰ ਹੁੰਦਾ ਖਾਰਾ ਹੁੰਦਾ ਏਦੇ ਨਾਲ ਚੀਜ਼ ਆ ਜੇੜੀ ਹਜ਼ਮ ਹੋ ਜਾਂਦੀ ਆ ਅ ਐਸੀਡਿਟੀ ਨੀ ਬਣਦੀ, ਹੂੰ। ਇੱਕ ਚੀਜ਼ ਇਹ ਵੀ ਹੁੰਦੀ ਐ, ਜਦੋਂ ਆਪਾਂ ਨੂੰ ਹੈਵੀ ਲੱਗੇ ਨਾ
ਹੂੰ।
ਵੀ ਆਪਾਂ ਨੂੰ ਕੁਛ ਕੁਛ ਅੰਦਰੋਂ ਅੰਦਰ ਹੋਇਆ ਜਿਹਾ ਪਿਆ, ਵੀ ਜਮੇ ਭਾਰੀਪਨ ਹੋ ਜਾਂਦਾ ਵੀ ਆਪਾਂ ਖਾ ਪੀ ਕੇ ਹਜ਼ਮ ਨਹੀਂ ਹੁੰਦਾ, ਉਸ ਟਾਈਮ ਨਾ ਜਿਹੜਾ ਕੋਕੋ ਕੋਲਾ ਆਉਂਦਾ ਕੋਕ ਉਹਦੀਆਂ, ਉਹ ਥੋੜਾ ਜਿਹਾ ਉਹਨੂੰ ਪੀ ਲੈਣਾ ਨਾਲ ਦੀ ਨਾਲ ਬੋਟਲ 'ਚੋਂ ਕੱਢ ਕੇ, ਤੇ ਈਨੋ ਨੀ ਲੈਣਾ ਕਿ ਕਿ ਈਨੋ ਦੇ ਨਾਲ ਵੀ, ਥੋੜ੍ਹੀ ਐਸੀਡਿਟੀ ਜ਼ਿਆਦੇ ਵੱਧਦੀ ਆ
ਹਾਂ, ਈਨੋ ਨਾਲ ਹੁੰਦੀ ਆ।
ਜੀ ਉਹ ਜਿਹੜਾ ਕੋਕ ਆ, ਉਹ ਬਸ ਥੋੜਾ ਜਿਹਾ ਪੀ ਲੈਣਾ। ਉਹਦੇ ਨਾਲ ਨਾ ਅ ਅੰਦਰੋਂ ਉਹ ਸਾਰਾ ਡਕਾਰ ਆ ਜਾਂਦਾ, ਹਲਕਾ- ਹਲਕਾ ਲੱਗਦਾ ਫਿਰ।
ਹਾਂ, ਇਹ ਤੇ ਗੱਲ ਸਹੀ ਏ।
ਹਾਂਜੀ, ਮੈਂ ਤਾਂ ਮਤਲਬ ਜ਼ਿਆਦਾਤਰ ਪਹਿਲਾਂ ਤਾਂ ਨਹੀਂ ਸੀ ਪੀਂਦੀ ਕੋਕ, ਮੈਨੂੰ ਐ ਹੁੰਦੇ ਸੀ ਸਾਰੇ ਲੋਕ ਕਹਿ ਦਿੰਦੇ ਆ ਕੋਕ ਸਹੀ ਨਹੀਂ ਹੈਗਾ, ਸਹੀ ਨਹੀਂ, ਬਟ ਜਦੋਂ ਜਿਵੇਂ ਹੁਣ ਵਿਆਹ ਵਗੈਰਾ ਦੇ ਹਾਂਜੀ, ਜਦੋਂ ਵਿਆਹ ਵਗੈਰਾ ਦੇ ਵਿੱਚ ਜਾਂਣੇ ਆ, ਪਕੌੜੇ ਵਗੈਰਾ ਖਾ ਲਏ, ਕੁਛ ਫਾਸਟ ਟ ਫੁਡ ਖਾ ਲੈਂਣੇ ਆ ਨਾ, ਉਹ ਭਾਰੀ- ਭਾਰੀ ਹੋ ਜਾਂਦਾ ਆਪਾਂ ਨੂੰ, ਹਜ਼ਮ ਨਹੀਂ ਹੁੰਦਾ ਉਹ
ਹੂੰ, ਹੂੰ, ਹੂੰ।
ਫੇਰ ਉਹ ਖਾ ਕੇ, ਹਾਂਜੀ ਉਹ ਪੀ ਲੈਣਾ, ਜਦੀ ਅਹ ਮਤਲਬ ਕਿ ਆਰਾਮ ਮਿਲਦਾ ਫਿਰ।
ਹਮ-ਹਮ।
ਤੇ ਹੋਰ, ਤੁਸੀਂ ਦੱਸੋ ਕੀ-ਕੀ ਬਣਾ ਲੈਂਦੇ ਹੋ?
ਮੈਂ ਬਸ ਜ਼ਿਆਦਾ ਨੀ ਕਰਦੀ, ਫਿਰ ਰੋਟੀ ਸਬਜ਼ੀ ਤਾਂ ਬਣ ਜਾਂਦੀ ਆ, ਜਾਂ ਦਿਲ ਕਰਦਾ ਬਾਹਰੋਂ ਲਿਆਉਂਦੀ ਹੁੰਦੀ ਆ।
ਹਾਂਜੀ, ਮੈਂ ਜਿਵੇਂ ਹੁਣ ਕਈ ਵਾਰੀ ਮੈਦਾ ਵੀ ਬਚ ਜਾਂਦਾ ਘਰ ਹੈ ਨਾ, ਜਾਂ ਮੰਗਵਾ ਕੇ ਰੱਖ ਖਿਆ ਭਟੂਰਿਆਂ ਦਾ ਨਹੀਂ ਮਨ ਕਰ ਰਿਹਾ, ਹਾਲੇ ਖਾ ਬਣਾਉਣ ਨੂੰ ਫਿਰ ਨਾ ਮੈਂ ਉਹਨੂੰ ਮਟਰ ਬਣਾ ਲੈਂਦੀ ਹਾਂ, ਤੇਲ 'ਚ ਤਲ ਕੇ ਬੜੇ ਸਵਾਦ ਲੱਗਦੇ ਆ, ਮੈਂ ਫਿਰ ਬਵਾ ਸਰੀ ਜਾਣੇ ਲਾਗੇ ਜਾਂਦਾ ਅੱਧਾ ਪੌਣਾ ਘੰਟਾ ਚਲੋ ਠੀਕ ਆ ਭੈਣ ਜੀ, ਮੈਂ ਰੁਕੇ ਕੇ ਕਰਦੀ ਹਾਂ, ਮਾੜਾ ਜਿ ਮੈਨੂੰ ਕੰਮ ਆ ਗਿਆ
ਠੀਕ ਹੈ, ਠੀਕ ਹੈ ਜੀ, ਓਕੇ ਓ, ਠੀਕ ਸਤਿ ਸ਼੍ਰੀ ਅਕਾਲ, ਓਕੇ।